ਹੈਲੋ ਹਾਂ ਸਤਿ ਸ਼੍ਰੀ ਅਕਾਲ
ਹਾ ਹੋਰ ਠੀਕ ਹੋ
ਹਾਂ ਠੀਕ-ਠੀਕ ਚੱਲ ਰਿਹਾ ਹੈ।
ਬਸ ਜੱਲ ਬਸ ਵਿਹਲੇ ਬੈਠੇ ਸੀਗੇ, ਬੱਚਿਆਂ ਨੂੰ ਸੁਲਾ ਕੇ ਆਈ ਹ ਬਾਹਰ
ਅੱਛਾ ਇਸ
ਨਹੀਂ ਮਤਲਬ ਨਹੀਂ ਸੁਲਾ ਕੇ ਨੀ ਨਾਲ ਸੋ ਕੇ ਹੈਗੀਆਂ।
ਅੱਛਾ ਸੁਲਾ ਕੇ ਤੇ ਨਾਲ ਸੋ ਕੇ,
ਬ ਸੁਵਾ ਤਾ ਆ ਨਾ ਤੇ ਨਾਲ ਆਪ ਸੋ ਹੋ ਗਈ ਸੀ, ਕਿਉਂਕਿ ਰਾਤੀ ਅਸੀਂ ਸੁੱਤੇ ਸੀ। ਪੋਨੇ ਦੋ ਦੋ ਵੱਜ ਗਏ ਸੀ।
ਅੱਛਾ ਇਨੀ ਲੇਟ ਪਹੁੰਚੇ ਸੀ।
ਹਾਂਜੀ ਉਹ ਬਸ ਇਹਨਾਂ ਦੇ ਤੱਬਤੀ ਥੋੜੀ ਢਿੱਲੀ ਹੋ ਗਈ ਸੀ ਤੇ ਮੈਂ ਥੋੜ੍ਹੀ ਸਲੋ ਗੱਡੀ ਚਲਾ ਕੇ ਮਤਲਬ ਕਿ ਸੱਠ
ਹਾਂ ਜੋ ਵੀ ਹੈ, ਹਾਈਵੇ ਦੇ ਉੱਤੇ ਚਲਾਨੀ
ਲਾ ਕੇ ਆਈ ਨਹੀਂ ਤੇ ਰਾਤ ਦੇ ਟਾਈਮ ਨਾ ਮੈਨੂੰ ਵੀ ਡਰ ਲੱਗਦਾ। ਉਹ ਮੈਂ ਕਿਹਾ ਨਹੀ ਇਹਨਾਂ ਕੋਲ ਬਿਲਕੁਲ ਬਿਲਕੁਲ, ਉਹ ਨਾ ਇਹਨਾਂ ਤੋਂ ਬੈਠੇ ਠਾ ਕਿ ਈਵਨ ਅਸੀਂ ਰੋਟੀ ਖਾਣ ਲਈ ਰੁਕੇ ਤੇ ਲੇਟ, ਐ ਮੈਂ ਲੇਟ, ਇਹਨਾਂ ਕੋਲ ਨਾ ਬੈਠਿਆ, ਜਾਏ, ਨਾ ਕੁੱਛ ਮੈਂ ਕਿਹਾ ਦਿਓ ਫਿਰ ਦੇਖੀ ਜਾਏਗੀ ਰੱਬ ਦਾ ਨਾਮ ਲੈ ਕੇ- ਤੇ, ਤਾਂ ਥੋੜ੍ਹੀ ਨਾ ਲੇਟ ਹੋ ਗਈ, ਨੇ ਤੇ ਥੋੜ੍ਹੀ ਜਲਦੀ ਪਹੁੰਚ ਜਾਂਦੇ ਅ ਸਹੀ ਚਲਾਂਦੇ ਤੁਹਾਨੂੰ ਪ
ਹਾਂ ਉਹ ਤੇ ਮੈਨੂੰ ਪਤਾ ਹੀ ਹੈ ਤੇ ਚਲੋ ਏਦਾਂ ਤੇ ਫਾਇਦਾ ਹੋ ਗਿਆ ਤਰਾ ਵਿੱਚ ਚ ਨਾ ਹੋਵੇ, ਕਿਤੇ ਹੱਥ ਹੀ ਖੁਲ ਜਾਓ ਕਵੇ ਮੈਂ ਸਾਈਡ ਚ ਬਹਿਨਾ ਵਾਂ ਤੇ ਤੂੰ ਚਲਾ, ਨਹੀਂ ਨਹੀਂ ਨਹੀਂ ਨਹੀਂ ਚਲੋ ਚੰਗੀ, ਗੱਲ ਸਗੋ ਇੱਕ ਦੂਜੇ ਦਾ ਸਾਥ ਦੇ ਦਿੰਦਾ ਬੰਦਾ ਤਾਂ ਹੀ ਉਹ ਚਲਦੀ ਗੱਡੀ ਐਵੇਂ ਥੋੜ੍ਹੀ ਗੱਡੀ ਚੱਲਦੀ ਹੈ, ਅਗਲੇ ਟਾਇਰ ਵੀ ਤਾਂ ਹੀ ਚੱਲਣਗੇ ਜਦ ਪਿਛਲੇ ਵੀ ਸਹੀ ਤਰੀਕੇ ਨਾਲ ਚੱਲਦੇ ਹੋਣ ਤੇ, ਹਾਂ ਹੋਰ ਮਤਲਬ ਮਤਲਬ ਇਹਦੀ ਮਤਲਬ ਹਾਲਤ ਖ਼ਰਾਬ ਜੀ ਹੋ ਗਈ ਸੀ।
ਪਤਾ ਨੀ ਬਹੁਤ ਜਿਆਦਾ ਪੱਲੇ ਤਾਂ ਕਈ ਜਾਣ ਅ ਨਾ ਅਸੀਂ ਗਏ ਸੀਗੇ ਮਨ ਸਾਨੂੰ ਕਹਦਾ ਬੜੀ ਗਰਮੀ ਸੀ ਇਹ ਕਹਿੰਦੇ ਤੁਸੀਂ ਦੋਨੋ ਚਲੋ ਬੜੀ ਨਹੀਂ ਉੱਥੇ ਨੀ ਸੀ ਸੱਚ ਨਹੀਂ-ਨਹੀਂ ਉਹ ਤਾਂ ਮੈਂ ਅੱਜ ਦਾ ਕਹਿ ਕੇ, ਉੱਥੇ ਨੀ ਸੀ।
ਇੰਨੀ ਤੇ ਸੰਗਤ ਸੀ।
ਹੋਰ ਇਨਾ ਹੀ ਉਹ ਨਾ-ਨਾ-ਨਾ-ਨਾ ਉੱਥੇ ਨਾ ਹਵਾ ਚੱਲ ਰਹੀ ਸੀ। ਬੜਾ ਅੱਛਾ ਸਹੀ ਸੀ, ਮੌ ਮੌਸਮ, ਗਰਮੀ ਨੀ ਸੀ। ਅਗੋ ਉਹ ਤੇ ਲੇਕਿਨ, ਇਹਨਾਂ ਨੂੰ ਪਹਿਲੇ ਤਾਂ ਗਰਮੀ ਲੱਗਦੀ ਰਹੀ, ਫਿਰ ਸਾਨੂੰ ਕਹਿੰਦੇ ਤੁਸੀਂ ਦੋਨੋ ਚਲੇ ਜੋ। ਗੁਰ ਤੇ ਮੈਂ ਰੱਖ ਲਾਂਗਾ, ਤੇ ਮੈਂ ਹੁਣ ਲੈ ਆਵਾਂਗਾ ਠਹਿਰ ਕੇ, ਇਹ ਤੇ ਕਹਿੰਦੇ ਮੇਰਾ ਫਿਰ ਦੋ ਤਿੰਨ ਘੰਟੇ ਨੀ ਆਏ, ਫਿਰ ਫੋਨ ਕਰਕੇ ਬੁਲਾਇਆ ਇਹਨਾਂ ਨੂੰ, ਫਿਰ ਕਹਿੰਦੇ ਮੇਰਾ ਸਿਰ ਦਰਦ ਬੜਾ ਹੋ ਰਿਹਾ। ਅੱਖਾਂ ਚੜੀਆਂ ਪਈਆਂ ਨੇ ਇਹਨਾਂ ਦੀ ਬੜੀਆਂ ਫੇਰ ਕਹਿੰਣਾ ਸ਼ੁਰੂ, ਕੇ ਮੈਨੂੰ ਠੰਢ ਲੱਗ ਗਰੀਏ
ਲੈ, ਠੰਢ ਲਗਣ ਲੱਗ ਗਈ।
ਹਾਂ, ਉਹ ਫਿਰ ਅਸੀਂ ਕੋਈ ਕੈਮਿਸਟ ਕੋਈ ਖੁਲਾ ਹੀ ਨਹੀਂ ਸੀ, ਕਹਿੰਦੇ ਸੰਡੇ ਤੇ ਸਭ ਬੰਦ ਹੋਏਗਾ। ਉਹ ਬਸ ਨਾ, ਲੱਤਾਂ ਦਰਦ ਇਹਨਾਂ ਦੀ ਸਾਰਾ ਚ ਵੀ ਕੋਈ ਮੈਂ ਦੋ ਤਿੰਨ ਜਣਿਆਂ ਦੇ ਪੁੱਛ ਤੇ ਨੀਅਰ ਬਾਏ ਕੋਈ ਮੈਡੀਕਲ ਹਾਲ ਦੱਸ ਦੋ, ਕਹਿੰਦੇ ਤੁਹਾਨੂੰ ਮਿਲੇਗਾ ਹੀ ਨਹੀਂ, ਅੱਜ ਸੰਡੇ ਐ।
ਤੇ ਬੱਸ ਸਟੈਂਡ ਕੋਲ ਮਿਲ ਜਾਣਾ ਸੀ, ਬੱਸ ਸਟੈਂਡ ਕੋਲ ਤੇ ਕਿੰਨੇ ਕੈਮਿਸਟ ਦੁਕਾਨਾਂ ਸੀ।
ਅਸੀਂ ਰਸਤੇ ਵੈਸੇ ਦੇਖਦੇ।
ਅੱਛਾ, ਰਸਤੇ ਵਿੱਚ ਦੇਖ ਰਹੇ ਸੀ, ਤੁਸੀਂ ਫਲਾਈਓਵਰ ਤੋਂ ਨਿਕਲੇ ਹੋਵੋਗੇ ਨਾ
ਹਾਂਜੀ,
ਹਾਂ-ਹਾਂ ਤੇ ਫਲਾ ਆਏ, ਓਰ ਉੱਥੋਂ ਤੋਂ ਤੁਹਾਨੂੰ ਕਿ ਉੱਥੋਂ ਕੋਈ ਮਿਲਣਾ ਤੁਸੀਂ ਪਹਿਲ ਥੱਲੋਂ ਜਦੋਂ ਸ਼ੁਰੂ ਹੋਏ ਸੀ, ਥੱਲੋਂ ਅੰਦਰੋਂ ਅੰਦਰ ਹੀ ਚੱਲਦੇ ਨਾ, ਤੇ ਤੁਹਾਨੂੰ ਕਿੰਨੇ ਕੈਮਿਸਟ ਮਿਲ ਜਾਣੇ ਸੀ ਰਾਹ ਵਿੱਚ
ਆਹ ਠੀਕ ਕਰਲੋ ਹੂੰ,
ਸੌ ਮੀਟਰ ਦੂਰ, ਏਡੀ -ਵੱਡੀ ਕੈਮਿਸਟ ਦੀ ਦੁਕਾਨ ਹੈ ਉੱਥੇ।
ਹਮ-ਹਮ-ਹਮ-ਹਮ, ਹਾਂ ਇਹ ਹੂੰ-ਹੂੰ-ਹੂੰ,
ਹਾੰਜੀ, ਨਿੱਤ ਜਾਣ ਵਾਲੇ ਤੁਸੀਂ, ਉੱਥੇ ਤੁਹਾਨੂੰ ਪਤਾ ਹੀ ਨਹੀਂ ਕਿ
ਨਹੀਂ, ਐਕਚੁਲੀ ਮੈਂ ਤੁਹਾਨੂੰ ਦੱਸਦੀ ਹਾਂ। ਇਹਨਾਂ ਨੇ ਚੱਲਦੇ ਵਾਪਸੀ ਚੱਲਦੇ ਕਿਹਾ ਨੀ ਤੇ ਜਿੱਥੇ ਬੋਮੀ ਬੈਠੇ ਹੋ ਸੀ। ਉਥੇ ਤੈ ਮੈਨੂੰ ਧਿਆਨ ਐ, ਉੱਥੇ ਉਹ ਬੈਠੇ ਵੀ ਹੁੰਦੇ ਨਾ ਲਗਾ ਕੇ
ਅੰਦਰ ਵੀ ਹੈਗਾ, ਉਹਨਾਂ ਦੇ ਅੰਦਰ ਵੀ ਹੈਗਾ ਮੈਡੀਕਲ ਦਾ ਉਹਨਾਂ ਦੀ ਸਪੈਸ਼ਲ ਇੱਕ ਕਮਰਾ ਉਹਨਾਂ ਦਾ ਜਿੱਥ ਜੱਥੇ ਮੰਮੀ ਬੈਠੇ ਸੀ ਨਾ ਉੱਥੋਂ ਚਾਰ ਸੀੜੀਆਂ ਉੱਥਤੇ ਚੜ੍ਹਨੀਆਂ ਸੀ। ਤੇ ਉੱਥੇ ਖੱਬੇ ਪਾਸ ਤੇ ਸੱਜੇ ਪਾਸੇ ਇਹ ਸ਼ੁਰੂ ਹੋ ਗਿਆ ਹੁਣ। ਇਹਨੂੰ ਇਹੀ-ਇਹੀ ਵੇਲੇ ਵਿੱਚ ਇਹਦੀ ਬੈਂ-ਬੈਂ, ਬੈਂ ਵੱਜਦੀ ਹੈ।
ਹਾਂਜੀ-ਹਾਂਜੀ ਬਸ ਆਹੀਏ। ਹਾਂ ਇਹਨਾਂ ਨੇ ਰਸਤੇ ਤੋਂ ਫਿਰ ਗੱ ਸਾਰੀਆਂ ਸ਼ੋਪਸ ਬੰਦ ਸੀ ਫਿਰ ਇੱਕ ਹੋਸਪੀਟਲ ਬੜਾ ਵੱਡਾ ਜਿਹਾ ਸਾਡੇ ਇੱਧਰ ਉਥ ਹੀ ਕੈਮਿਸਟ ਖੁੱਲ੍ਹਾ ਸੀ ਤਾਂ ਉੱਥੋਂ ਮੈਡੀਸਨ ਲਿੱਤੀ ਹੈ। ਇੱਕ ਡੋਜ਼ ਨਾਲ ਹੀ ਰਾਤੀ ਖਾ ਕੇ ਹੀ ਇਹਨਾਂ ਨੂੰ ਆਰਾਮ ਆਇਆ। ਹੈ ਤੇ ਉੱਥੇ ਤੇ ਰੋ ਕਿੰਦੀ ਨਾ ਖਾਈ ਸੀ ਰਾਤ ਮੰਣ ਦੇ ਕੁਛ ਜੋ ਹੈ ਉਹ ਹੀ ਦੇ ਦੇ। ਮਲ ਕੀ ਇੱਕਦਮ ਥੜਾ ਆਰਾਮ ਆਇਆ ਸ਼ ਬਸ ਠੀਕ ਸੀਗੇ ਸਵੇਰੇ।
ਗਰਮ ਸਰਦ ਹੋ ਗਿਆ ਹਣਾ ਹਰ ਵੇਲੇ ਏਸੀ ਚ ਹੀ ਬੈਠਾ ਰਹਿੰਦਾ ਨਾ ਫਿਰ ਧੁੱਪੀ ਚ ਨਿਕਲਦਾ ਫੇਰ ਏਸੀ ਚ ਬੈਂਦਾ।
ਦੋਨੋ ਆ ਜਾਣਾ। ਮੈਂ ਤੁਹਾਡੀੇ ਨਾ ਟਿਕਟਸ ਕਰਾ ਦਾਗਾ ਤੇ ਫਿਰ ਮੰਮੀ ਕਹਿੰਦੇ ਨਹੀਂ ਸਭ ਮੰਮੀ ਕਹਿ ਰਹੇ ਅਸੀਂ ਉਹ ਉਹਨੂੰ ਵੀ ਲੈ ਮਲਬ ਸਭ ਨੂੰ ਲੈ ਕੇ ਜਾਵਾਂਗੇ ਇੱਕ-ਇੱਕ ਨੂੰ।
ਅੱਛਾ-ਅੱਛਾ ਤੇ ਉਹ ਵੀ ਗਈ ਸੀ?
ਨਾ-ਨਾ, ਨਾ। ਉਹ ਮਨਾ ਕਰਤਾ ਸੀ ਉਨੇ ਹਾਂਜੀ ਨਹੀਂ-ਨਹੀਂ ਗੁੜੀਆਂ ਚ ਛੋੜ ਗਈ ਸੀ ਮੈਂ।
ਉਹ ਇੱਥੇ ਸੀ ਇਹਦੇ ਕੋਲ।
ਬਾਕੀ ਦਿੱਲੀ ਤੋਂ ਆਏ ਹੋਏ
ਅੱਛਾ-ਅੱਛਾ, ਅੱਛਾ ਹਾਂ ਉਹ ਵੀ ਆਏ ਹੋਏ ਸੀ ਦਿੱਲੀਓ ਆਏ ਹੋਏ ਸੀ ਆਹੋ-ਆਹੋ, ਆਹੋ ਤੇ ਚਲੋ ਤੇ ਫੇਰ ਚੱਲ ਗਿਆ ਇਹ ਵੀ ਜਿੱਦਾਂ ਨ ਠੀਕ ਦੋਵੇਂ ਜਣੇ ਆ ਜਿਓ ਕੱਲੀਆ ਨਾ
ਨਾ ਮੰਮੀ ਨੂੰ ਇੱਕ ਵਾਰੀ ਅਹ ਮੰ ਉਹ ਕਹਿ ਰਹੇ ਮੈ ਪੈਸੇ ਹਾਜ਼ਰੀ ਤੇ ਉਹਨਾਂ ਦੀ ਵੀ ਭਰੀ ਜਾਂਦੀ ਬੇਸ਼ੱਕ ਇਹ ਕਰਦੇ ਨੇ ਬੱਚੇ ਸਾਂਭਦੇ ਨਾਲ ਨਾਲ ਸੁਣਨ ਰਹੇ ਹੁੰਦੇ ਨੇ
ਹਾਂ ਹਾਜ਼ਰੀ ਤੇ ਭਰੀ ਜਾਂਦੀ ਹੈ ਤੇ ਗੱਲ ਠੀਕ ਹੈਈ ਆ ਹਾਜ਼ਰੀ ਤੇ ਭਰੀ ਜਾਂਦੀ ਆ ਅਟੈਂਡੈਂਸ ਤੇ ਲੱਗ ਜਾਂਦੀ ਹੈ ਨਲਾਇਕ ਬੱਚਾ ਵੀ ਹੋਵੇ ਅਟੈਂਡੈਂਸ ਤੇ ਲੱਗੀ ਹੁੰਦੀ ਹੈ ਹਮ ਅਟੈਂਡੈਂਸ ਦੇ ਅੱਗ ਹੀ ਨਾ ਕਲਾਸ ਦੀ ਹੈ ਅਟੈਂਡੈਂਸ ਦੇਣ ਆਉਂਦਾ ਵਵੇ ਪੂਰਾ ਆਉਂਦਾ ਵਵੇ ਬਹਿੰਦਾ ਵਵੇ ਕੋਈ ਨਾ ਕੋਈ ਅੱਖਰ ਤੇ ਕੋਈ ਨਾ ਕੋਈ ਗੱਲ ਤੇ ਕੰਨ ਚ ਜਾਂਦੀ ਹੈ ਕਲਾਸ ਵਿੱਚ ਪੜ੍ਹਾਈ ਗਈ ਨਹੀਂ ਨਰਾਇਕ ਬੱਚੇ ਨੂੰ ਵੀ ਕੁਛ ਨਾ ਕੁਛ ਤਾਂ ਪਤਾ ਹੁੰਦਾ ਕੀ
ਜੀ ਜੀ ਜੀ ਸਹੀ ਕਹਿ ਰਹੇ ਹੋ ਸਹੀ ਕਿਹਾਹਿ ਰਹੇ
ਸਾਡੇ ਵਰਗੀਆਂ ਦੀ ਦੇਖੋ ਅਟੈਂਡੈਂਸ ਵੀ ਨਹੀਂੀ ਲੱਗਦੀ
ਤੇ ਵੈਸੇ ਤਾਂ ਉਹ ਵੀ ਹੋ ਜਾਂਦਾ ਮਨ ਵਿੱਚ ਹੋਏ ਨਾ ਘਰੋਂ ਵੀ ਕਰ ਲੈਂਦਾ
ਹਾਂ ਘਰੋਂ ਵੀ ਹੋ ਜਾਂਦੀ ਹੈ ਗੱਲ ਤੇ ਗੱਲ ਤੇ ਵੀ ਕਹਿ ਲ ਹਾਂ ਘਰੋਂ ਵੀ ਕਰਦੇ ਨੇ ਕਈ ਕਰਨ ਵਾਲੇ ਕਰਦੇ ਨੇ ਹੁਣ ਮੈਂ ਕਰਨਾਂ ਦੀ ਜਿਸ ਦਿਨ ਸੋਚਣੀ ਹੈ ਨਾ ਉਸ ਦਿਨ ਕੋਈ ਨਾ ਕੋਈ ਕੰਮ ਜ਼ਰੂਰ ਪੈਂਦਾ
ਨਨਾਾਨ ਹੋਰ ਆ ਗਏ
ਅੱਛਾ
ਮੇਰੀ ਇੱਕ ਨਨਾਾਨ ਉਹਦਾ ਘਰ ਵਿਲਾ ਤੇ ਦੂਜੀ ਨਨਾਾਨ ਤੇ ਉਸ ਮੇਰੀ ਇੱਕ ਸੱਸ ਸਾਰੇ ਆ ਗਏ
ਅੱਛਾ ਅੱਛਾ ਅੱਛਾ ਫਿਰ ਨਾ ਅੱਜ ਫਿਰ ਅਸੀਂ ਜਿੰਨਾ ਕਰ ਗਏ ਸੀ ਨਾ ਹੁਨੇ ਥੋੜ੍ਹੀ ਦੇਰ ਪਹਿਲੇ ਗਏ ਸੀ ਫੇਿਰ ਉਹ ਆਉਣ ਪੁੱਛਿਆ ਕਿ ਐਵੇਂ ਐਵੇਂ ਕਿ ਉਹ ਕਹਿੰਦੇ ਨਹੀਂ ਇੱਕ ਵਾਧਾ ਕਰੀਦਾ ਹੁੰਦਾ ਜਾਣਾ ਮੰਮੀ ਨੇ ਪੱਲੇ ਚਾਰ ਦਾ ਕਿਆ ਸੀਗਾ ਫੇਰ ਕਿਸੇ ਨੇ ਦੱਸਿਆ ਪੰਜ ਹੁੰਦਾ ਮੈਂ ਵੀ ਕਹਿ ਤਾਂ ਹਾਂ ਪੰਜ ਹੁੰਦਾ ਕਦੇ ਚਾਰ ਦਾ ਸੁਣਿਆ ਨੀ ਤੇ ਉਸ ਲਾਰੇ ਪੰਜਵਾਂ ਕੀਤਾ ਫਿਰ ਉੱਥੇ ਕਿਸੇ ਨੇ ਬੈਠੇ ਹਮ ਮੈਂ ਗੱਲੋਂ ਠੀਕ ਇਹਨਾਂ ਨੇ ਜਿੱਥੇ ਪੰਜ ਕਰ ਲਏ ਤੇ ਇਹਨਾਂ ਨੂੰ ਵੀ ਕਿਉਂ ਮੈਂ ਥੋੜੇ ਢਿੱਲੀ ਹੋ ਜਾ ਇਹਨਾਂ ਲਈ ਵੀ ਨਾ ਜਾਓ ਤੇ ਕਰੋ ਜਾਂ ਜਦ ਹੋਰ ਨੇ ਇੱਕ ਕਾਰਨ ਕਿਉਂ ਤੁਸੀਂ ਰੁਕ ਰ ਹੋ
ਆਹ ਕਿਉਂ ਅਟੈਂਡੈਂਸ ਸ਼ੋਰਟ ਕਿਉ ਅਟੈਂਡੈਂਸ ਸ਼ੋਰਟ ਕਰਦੇ ਹੋ ਹੰਡਰਡ ਪਰਸੈਂਟ ਰੱਖੋ ਨਾ ਨਹੀਂ ਚਲੋ ਤੁਹਾਡੇ ਭਾਣੇ ਉਹਦਾ ਵੀ ਹੋ ਗਿਆ ਸੀ ਉਹ ਵੀ ਆਪਣੇ ਬੱਚਿਆਂ ਨਾਲ ਚਲੀ ਗਈ ਇੱਕ ਚਲੋ ਇੱਕ ਹੀ ਸਹੀ
ਹਾਏ ਸਾਡਾ ਨਾ ਉਹਨਾਂ ਦੇ ਵਿੱਚ ਬ੍ਰੇਕ ਲੱਗ ਗਈ ਨਹੀਂ ਤੁਹਾਨੂੰ ਸ਼ਾਇਦ ਦੀਦੀ ਹੋ ਸਕਦਾ ਕਿ ਅਗਲੇ ਚਾਰ ਵੀ ਕਰ ਲੈਂਦੇ ਆ ਉਹ, ਬਸ ਫਿਰ ਲੈਣ ਜਾਣਾ ਜਾਣਾ ਪੈ ਗਿਆ ਸੀ, ਸ਼ਹਿਰ।
ਹਾਂ।
ਹਮ
ਹਾਂ, ਨਹੀਂ ਤੇ ਨਹੀਂ ਤੇ ਤੁਹਾਡੇ ਉਦਮੀ -ਉਦਮੀ ਉਹ ਵੀ ਕਰ ਲੈਂਦੇ ਹਮ
ਡੇ ਤੱਕ ਕਹਿੰਦੇ ਰਹੇ ਟਿਕਟ ਟ੍ਰੇਨ ਤੇ ਚੱਲਦੇ ਆ ਟਨ ਤੇ ਚੱਲਦੇ ਆ ਬਟ ਫਿਰ ਕੁਛ ਐਸੀ ਸਿਚੁਏਸ਼ਨ ਨਹੀਂਹੀਂ ਨਹੀਂ ਹੋ ਪਾਏ, ਉਹ ਫਿਰ ਹੋ ਜਾਂਦਾ ਨਾ ਇਕ ਵਾਰੀ ਬ੍ਰਕ ਲਗ ਗ ਫਿਰ ਰੁ
ਹਮ, ਹਮ, ਹਮ, ਹਮ, ਹਮ, ਹਮ। ਉਹ ਮੈਨੂੰ ਕਹਿ ਰਹੀ ਸੀ, ਮੈਂ ਘਰ ਹੀ ਕਰ ਲਾਂਗੀ ਮੈਂ ਕਿਹਾ, ਠੀਕ ਹੈ ਵਧੀਆ ਗੱਲ ਸਗੋਂ ਘਰ ਹੀ ਕਰ ਲਈ, ਕਹਿੰਦੀ ਉਹ ਉੱਥੇ ਵੀ ਤੇ ਕਰਰਦੇ ਨੇ ਨਾ, ਪਹਿਲੇ ਪੰਜ ਕਰਕੇ ਫਿਰ ਬ੍ਰੇਕ ਦਿੰਦੇ ਨੇ, ਫਰ ਫਿਰ ਕਰਕੇ ਬ੍ਰੇਕ ਦਿੰਦੇ ਨੇ।
ਹਮ ਅਸੀਂ ਛੋਟ ਛੋਟੇ ਸੀ ਨਾ, ਮੈਨੂੰ ਛੋਟੇ ਮਤਲਬ ਮਤਲਬ ਗ੍ਰੈਜੂਏਸ਼ਨ ਹੀ ਚਵਾਂਗੇ ਸਾਨੂੰ ਬੜਾ ਚਾਅ, ਹਰ ਸੰਡੇ ਕਰਨਾ, ਮੈਂ ਔਰ ਮੇਰੀ ਸਿਸਟਰ ਨਾ ਬੜਾ ਚਾਅ ਹੋਣਾ ਔਰ ਅਸੀਂ ਸਪੀਡ ਦੇਖਦੇ, ਅਸੀਂ ਕਿਦੇ ਪੱਲੇ ਹੋ ਰਹੀ ਅਸੀਂ ਪੂਰੇ ਚਾਰ ਵਜੇ ਤੱਕ ਤੇ ਨਹੀਂ, ਚਾਰ ਵਜੇ ਤੋਂ ਪੱਲੇ ਕਰਕੇ ਨਾ ਬਾਰਾਂ ਵਜੇ ਸ਼ੁਰੂ ਕਰਕੇ, ਬਸ ਦੇਖਦੇ ਬਸ ਅਰਦਾਸ ਲਈ ਖੜੇ ਹੋ ਜਾਂਦੇ ਸੀ, ਆਪਣੀ ਜਗ੍ਹਾ ਤੇ ਅ ਮਤਲਬ ਬੜਾ ਸੀ ਹੁਣ ਉਹੀ ਕੰਮ ਉਹਦੀ ਛੋਟੀ ਛੋਟੀ ਜਿਹੀ, ਗੂੜੀਆ ਤੇ ਛੋਟੀ ਸਵ ਦੀਵ ਦੀ ਕਹਿੰਦੀ ਸੋਨਿਆ ਮਨ ਕਹਿੰਦੇ ਉਹਨੇ ਨਾ ਸੁੱਖਿਆ ਹੋਇਆ ਨਾ ਕੁਛ ਕਹਿੰਦੇ ਹਾਂ ਪਤਾ ਨੀ ਕਿਨੇ ਮਹੀਨੇ ਹੋ ਗਏ ਨੇ, ਲਗਾਤਾਰ ਕਹਿੰਦੇ ਜਿੱਥੇ ਫੰਕਸ਼ਨ ਦੇ ਵਿੱਚ ਜਾਣਾ ਫੰਕਸ਼ਨ ਛੋੜ ਜਾਂਦੀ, ਕਹਿੰਦੇ ਪਤਾ ਨੀ ਹੁਣ ਬੜੀ ਲਗਨ ਹੋਈ ਪਈ। ਮੈਂ ਚੁਪਹਿਰੇ ਕਰਨੀ, ਹਮ ਮੈਨੂੰ ਪਾਠ ਕਰਨਾ ਸਿੱਖ ਹੋ ਇਹ
ਇਹ ਮੇਰੀ ਵੱਡੀ ਵੀ ਲੱਗੀ ਹੋਈ ਏ, ਪੜ੍ਹਨਾ ਥੋੜਾ ਬਹੁਤ ਸਿੱਖਿਆ ਸੀ ਗੁਰਦੁਆਰੇ ਉਹ ਪੰਜਾਬੀ, ਤੇ ਹੁਣ ਉਹ ਸੈਂਚੀਆਂ ਪੜ੍ਹਦੀ ਪਈ ਏ।
ਵਧੀਆ ਗੱਲ ਹੈ ਨਾ, ਅੱਛੀ ਗੱਲ ਏ।
ਮੈਂ ਨਾਲ ਬੈਠੀ ਹੁੰਨੀ ਹਾਂ ਪੜ੍ਹਦੀ ਹੁੰਦੀ ਹ ਨਾ ਕਿਸੇ ਟਾਈਮ ਸ਼ਾਮ ਵੇਲੇ ਤੇ ਮੇਰੇ ਕੋਲ ਆਪਣਾ ਖੋਲ੍ਹ ਕੇ ਬਹਿ ਜਾਂਦੀ ਹੈ, ਜਿੱਥੇ ਬੰਦ ਕਰਦੀ ਹੈ, ਉੱਥੇ ਆਪਣਾ ਇੱਕ ਨਿਸ਼ਾਨੀ ਲਗਾ ਦਿੰਦੀ ਕਿਉਂਕਿ, ਮੈਂ ਕਿਹਾ ਮੇਰੇ ਵਾਲੇ ਨੂਂ ਛੇੜੀ ਨਾ, ਜਿਹੜਾ ਮੇਰਾ ਮੇਰਾ ਜਿਹੜਾ ਉਹ ਨਿਸ਼ਾਨ ਹੈ ਉਹਨੂੰ ਛੇੜੀ ਨਾ। ਤੇ ਤੂੰ ਆਪਣੀ ਨਿਸ਼ਾਨੀ ਲਾ ਕੋਈ ਹੋਰ, ਉਹਨੇ ਫਿਰ ਆਪਣੀ ਇੱਕ ਨਿਸ਼ਾਨੀ ਉਹਦੇ ਵਿੱਚ
ਐਨੀ ਪੰਜਾਬੀ ਆ ਗਈ ਉਹਨੂੰ?
ਹਾਂ ਦੋ ਸਾਲ ਹੋ ਗਏ ਮਤਲਬ ਛੋਟੇ ਹੁੰਦੇ ਤੋਂ ਜਾਂਦੀ ਪਈ ਹੈ ਹੁਣ ਦੋ ਸਾਲਾਂ ਤੋਂ ਮਤਲਬ ਕਿ ਕਾਫ਼ੀ ਕ ਕੋਂਟੀਨਿਊਸਲੀ ਉਹ ਮਤਲਬ ਅੱਛੇ ਵੇ ਨਾਲ ਸਿਖਾ ਰਹੇ ਨੇ ਤੇ ਇਸ ਵਾਰ ਉਹਨਾਂ ਨੇ ਨਾ ਕੀ ਕੀਤਾ ਕੈਂਪ ਵਿੱਚ ਨਾ ਬੱਚਿਆਂ ਨੂੰ ਪ੍ਰਾਈਜ ਦਿੱਤੇ ਸੀ ਇਹਨੇ ਕਿਰ ਕੀਰਤਨ ਕੀਤਾ ਸੀ ਨਾ ਸਾਰੀ ਸੰਗਤ ਦੇ ਵਿੱਚ ਪੰਜ ਸੌ ਪੰਜ ਸੌ ਸੰਗਤ ਹੋਣੇ ਬੰਦਾ ਪੰਜ ਸੌ ਬੰਦਾ ਉਹਦੇ ਸਾਹਮਣੇ ਕੀਰਤਨ ਕੀਤਾ ਸੀ ਗੁਰਦੁਆਰੇ ਇਹ ਹੈਡ ਸੀ ਕੀਰਤਨ ਦੀ
ਗੁੱਡ ਬੜਾ ਅੱਛਾ ਲੱਗਿਆ
ਹਮ ਤੇ ਇਹਨੇ ਕੀਰਤਨ ਕੀਤਾ ਸੀ ਉਹਨਾਂ ਨੇ ਇਨਾਮ ਦਿੱਤੇ ਸੀ ਉੱਥੇ ਸਾਰਿਆਂ ਨੂੰ ਬਾਅਦ ਵਿੱਚ ਤੇ ਕਈ ਬੰਦਿਆਂ ਨੇ ਨਾ ਵੱਖਰੇ ਇਨਾਮ ਵੀ ਦਿੱਤੇ ਸੀ ਆਪਣੇ ਵੱਲੋਂ ਮਤਲਬ ਕਈ ਬੰਦਿਆਂ ਨੇ ਸਪੋਂਸਰ ਕੀਤੇ ਸੀ ਇਨਾਮ ਤੇ ਜਿਹੜਾ ਇਹਨੂੰ ਇਹਨ ਇਹਨਾਂ ਨੂੰ ਬੱਚਿਆਂ ਨੂੰ ਇਨਾਮ ਮਿਲਿਆ ਉਹ ਇੱਕ ਤਖਤੀ ਮਿਲੀ ਸੀ ਜਿਹਦੇ ਚ ਸਾਰੀ ਗੁਰਮੁਖੀ ਗਿਣਤੀ ਤੇ ਮਾਤਰਾਵਾਂ ਨੇ ਹਾਂ ਹਾਂ ਤੇ ਨਾਲ ਉਹਨਾਂ ਨੇ ਇੱਕ ਕਿਤਾਬ ਵੀ ਦਿੱਤੀ ਸੀ ਮਤਲਬ ਲਿਖਣ ਵੇ
ਅੱਛਾ
ਹਾਂ ਕਿਤਾਬ ਦਿੱਤੀ ਪੂਰੀ ਉਹਨਾਂ ਨੇ ਇੱਕ ਲਿਖਣ ਵਾਸਤੇ ਇੱਕ ਕਿਤਾਬ ਉਹਨਾਂ ਨੇ ਉਹ ਦਿੱਤੀ ਜਿਹਦੇ ਵਿੱਚ ਤੁਸੀਂ ਅੱਖਰ ਨੂੰ ਕਿਵੇਂ ਬੋਲਦੇ ਹੋ
ਹਮ
ਉਹ ਵੀ ਤੇ ਫੇਿਰ ਉਹ ਦੇ ਬਾਅਦ ਉਹਦੇ ਬਾਅਦ ਥੋੜੇ ਦਿਨਾਂ ਬਾਅਦ ਮੈਂ ਫਿਰ ਜਦੋਂ ਗਈ ਨਾ ਤੇ ਉੱਥੇ ਮਿਲ ਰਹੀ ਸੀ ਕਿ ਅ ਬਾਹਰ ਕੈਂਪ ਜਿ ਲਗਾਇਆ ਹੋਇਆ ਸੀ ਉੱਥੇ ਇੱਕ ਔਰ ਦੋ ਨੰਬਰ ਦੀਆਂ ਕਿਤਾਬਾਂ ਸੀਗਾ ਪਹਿਲੇ ਲੈਵਲ ਦੀ ਕਿਤਾਬ ਤੇ ਦੂਜੇ ਲੈਵਲ ਦੀ ਕਿਤਾਬ ਤੇ ਮੈਂ ਕੁਛ ਐਕਸਟਰਾ ਔਨਲਾਈਨ ਵੀ ਮੰਗਵਾ ਲਈਆਂ ਸੀਗ ਤਾਂ ਕਿ ਇਹਨਾਂ ਦਾ ਫਲੋ ਨਾ ਛੁੱਟੇ ਹੁਣ ਛੋੱਟੀ ਦਾ ਵਿੱਚੋਂ ਉਹ ਛੁੱਟ ਗਿਆ ਸੀ ਤੇ ਮੈਂ ਵਾਪਿਸ ਅਹ ਉਹਦਾ ਸ਼ੁਰੂ ਕਰਵਾਇਆ ਵ ਹੁਣ ਥੋੜ੍ਹਾ ਬਹੁਤ ਉਹਨੂੰ ਵੀ ਆ ਗਿਆ ਵ ਉਹਨੂੰ ਅੱਖਰ ਪੜ੍ਹ ਲੈਂਦੀ ਹੈ ਕੀ ਹੈ ਕੀ ਲਿਖਿਆ ਹਾਂ ਆਪਣੀ ਬੋਲੀ ਤੇ ਆਉਣੀ ਚਾਹੀਦੀ ਨਾ ਮਾਂ ਬੋਲੀ ਤੇ ਆਪਣੀ ਆਉਣੀ ਚਾਹੀਦੀ ਹੈ
ਬਿਲਕੁਲ ਠੀਕ ਆ ਜਿੇ ਆਪਣੀ ਮਾਂ ਬੋਲੀਾਰ ਦਿੱਤੀ ਮਤਲਬ ਆਪਣੀ ਮਾਂ ਨੂੰ ਛੱਡ
ਸਮਝ ਆ ਗਈ ਹੁਣ ਇ ਉਹ ਗੱਲ ਤੇਰੇ ਉੱਤੇ ਲਾਗੂ ਹੁੰਦੀ ਹੈ ਆਪਣੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਸਿਖਾਉਣੀ ਹੈ